ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ- ਚਾਲ, ਤੁਹਾਡੇ।
ਜੀ ਬਹੁਤ ਵਧੀਆ। ਤੁਸੀਂ ਸੁਣਾਓ?
ਸੁਣਾਓ। ਸਾਡੇ ਵੀ ਵਧੀਆ, ਹੋਰ ਕੀ ਕਰਦੇ ਪਏ ਉਹ?
ਬਸ ਤੁਹਾਡੇ ਨਾਲ, ਮੈਂ ਸੋਚ ਰਹੀ ਸੀ, ਗੱਲ ਕਰਦੀ ਹਾਂ, ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਮੋਟਾਪਾ ਕਿੱਡੀ ਵੱਡੀ, ਬਿਮਾਰੀ ਬਣ ਚੁੱਕੀ ਹੈ। ਹੁਣ ਲੋਕੀ ਨਾ। ਖਾਨਾ- ਪੀਨਾ, ਉਹ ਇਹੋ ਜਿਹਾ ਹੋ ਗਿਆ। ਜਿੰਹਦੇ ਨਾਲ ਉਹਨਾਂ ਨੂੰ ਅੱਜ ਕੱਲ ਕਿਸੇ ਨਾਲ, ਕਿਸੇ ਨਾਲ, ਸਲਾਹ ਲੈ ਕੇ ਹੀ, ਗੱਲ ਕੀਤੀ ਜਾਂਦੀ ਹੈ। ਕਿਸੇ ਤੋਂ ਮਤਲਬ, ਕੋਈ ਵਧੀਆ ਦੱਸ ਦਿੰਦਾ ਹੈ। ਕਿ ਆਹ ਡਾਇਟ ਪਲੈਨ ਵਧੀਆ ਹੈ। ਹਾ ਡਾਇਟ ਪਲੈਨ ਵਧੀਆ। ਤੇ ਮੈਨੂੰ ਇਹ ਕ, ਮੈਂ ਚਾਹੁੰਦੀ ਹਾਂ ਕਿ, ਹਾਈ ਪ੍ਰੋਟੀਨ ਡਾਇਟ ਲੈ ਕੇ ਬੰਦੇ ਨੂੰ ਕਿੱਦਾਂ। ਘਰੇ ਬੈਠੇ ਹੀ, ਪਤਲਾ ਹੋਇਆ ਜਾਂਦਾ ਹੈ।
ਬਿਲਕੁਲ-ਬਿਲਕੁਲ। ਅੱਜ ਕੱਲ ਦਾ ਤੁਸੀਂ ਦੇਖਿਆ, ਹੋਏਗਾ ਕਈ ਲੋਕੀ, ਕਿੰਨੇ ਮਤਲਬ ਜਿਹੜੇ, ਆਪਾਂ ਸੀਡਸ ਵਗੈਰਾ ਹੁੰਦੇ ਨੇ। ਉਹਨਾਂ ਨੂੰ ਵੀ, ਆਪਦੀ ਡਾਇਟ ਵਿੱਚ, ਕਿਵੇਂ ਕਰਦੇ ਨੇ ਲੈਂਦੇ ਨੇ, ਜਿਵੇਂ ਸਵੇਰੇ ਕਈ ਚੀਜ਼ਾਂ, ਤੁਸੀਂ ਵੇਖਿਆ ਹੋਏਗਾ, ਦਿਖਾਉਂਦੇ ਨੇ ਸਵੇਰੇ ਭਿਗੋ ਕੇ, ਆਪਾਂ ਰਾਤ ਨੂੰ ਭਿਗੋ, ਦੇਣੀਆਂ ਚਾਹੀਦੀਆਂ ਤੇ। ਸਵੇਰੇ ਉਹ ਉਹਨਾਂ ਨੂੰ, ਖਾਣੀ ਚਾਹੀਦੀਆਂ ਹੈ। ਉਹਦਾ ਪਾਨੀ, ਵਗੈਰਾ ਪੀਨਾ ਪੈ ਚਾਹੀਦਾ ਹੈ, ਤਾਂ ਉਹ ਸਾਡੀ, ਸਿਹਤ ਲਈ ਕਿੰਨੀ ਵਧੀਆ, ਹੁੰਦੀਆਂ ਨੇ।
ਹਾਂਜੀ, ਬਿਲਕੁਲ ਸਹੀ ਗੱਲ ਕੀਤੀ। ਕਹਿੰਦੇ ਕਿ ਹੁਨ ਦੇਖੋ, ਤੁਹਾਡੇ ਅੰਦਰ ਆਪਾਂ। ਆਪਾਂ ਕਸਰਤ ਕਰਦੇ ਹਾਂ, ਜਦੋਂ ਆਪਾਂ, ਸਰੀਰ ਨੂੰ ਤੇ ਆਪਾਂ, ਕਸਰਤ ਕਰਨ ਦੇ ਨਾਲ- ਨਾਲ ਕਹਿੰਦੇ ਆਪਾਂ, ਨੂੰ ਪ੍ਰੋਟੀਨ ਲੈਨਾ ਵੀ, ਬਹੁਤ ਜ਼ਰੂਰੀ ਹੈ। ਕਿਉਂਕਿ ਖਾਲੀ ਕਸਰਤ, ਕੀਤੀ ਦਾ ਅਸਰ ਨਹੀ, ਹੁੰਦਾ ਕਹਿੰਦੇ। ਜੇ ਤੁਸੀ ਅੱਛਾ, ਘਰੇ ਬਨਾ ਕੇ, ਘਰੇ ਹੀ ਪ੍ਰੋਟੀਨ ਲੈ ਰਹੇ ਲੈ ਰਹੇ ਹੋ। ਤੇ ਉਹ ਕਿੰਨਾ ਵਧੀਆ। ਪ੍ਰੋਟੀਨ ਘਰ ਦੀ, ਚੀਜ਼ਾਂ ਚ ਹੀ, ਬਨਾਓ ਤੁਸੀ
ਬਿਲਕੁਲ- ਬਿਲਕੁਲ ਤੇ ਉਹ ਤਾਂ ਹੁੰਦਾ ਹੀ ਹੈ ਦੇਖੋ ਜਿਵੇਂ- ਜਿਵੇਂ ਆਦਰ ਸਭ ਨੂੰ ਉਹ ਲੱਗਦਾ ਹੈ। ਕਿ ਆਪਾਂ ਕਈ ਵਾਰ ਹੁੰਦਾ ਹੈ ਕਈ ਰੈਸਪੀ ਆਪਾਂ ਯੂਟਿਊਬ ਤੋਂ ਵੀ ਵੇਖ ਲੈਂਦੇ ਨੇ ਯੂਟਿਊਬ ਚ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ। ਕਿਵੇਂ ਕੀ ਚੀਜ਼ ਕਰਨੀ ਹੈ ਤਾਂ ਆਪਾਂ ਕਈ ਲੋਕ ਤੁਸੀਂ ਵੇਖਿਆ ਹੋਏਗਾ, ਘਰ ਵਿੱਚ ਵੀ ਜਿਵੇਂ, ਪੀਨਟ ਬਟਰ, ਵਗੈਰਾ ਹੁੰਦਾ। ਉਹਦੇ ਵਿੱਚ ਵੀ ਹਾਈ ਫੋ ਪੀਣ ਹੁੰਦਾ ਹੈ, ਉਹ ਘਰ ਵਿੱਚ ਵੀ, ਬਣਾ ਲੈਂਦੇ ਨੇ।
ਸਹੀ ਗੱਲ ਹੈ ਬਿਲਕੁਲ ਬਿਲਕੁਲ ਘਰੇ ਬੈਠੇ ਦੇਖੋ ਘਰੇ ਲੈ ਲਓ ਅੰਡੇ ਲੈ ਲ ਲੋ ਦੁੱਧ ਲੈ ਲਓ ਦਹੀਂ ਲੈ ਲਓ ਪਨੀਰ ਲੈ ਲਓ ਦਾਲਾਂ ਲੈ ਲਓ ਇਹਨਾਂ ਸਾਰਿਆਂ ਚ ਹੀ ਪ੍ਰੋਟੀਨ ਹੁੰਦਾ ਹੈ। ਪਰ ਇਹ- ਇਹ ਆਪਣੀਆਂ ਕਦੇ- ਕਦੇ ਚੀਜ਼ਾਂ ਯੂਜ ਹੁੰਦੀਆਂ ਦੇਖੋ ਦਹੀਂ ਆਪਾਂ ਕਦੇ ਦਹੀਂ ਆਪਾਂ ਚਲੋ ਰੋਜ਼ ਖਾ ਲਈਏ ਪਨੀਰ ਆਪਾਂ ਰੋਜ਼ ਨਹੀਂ ਖਾ ਸਕਦੇ ਦਾਲਾਂ ਵੀ ਆਪਾਂ ਆਪਾਂ ਇੱਕ ਦਿਨ ਛੱਡ ਕੇ ਹੀ ਬਣਾਉਂਦੇ ਹਾਂ ਘਰੇ ਤੇ ਅੰਡੇ ਵੀ ਭਾਈ ਜਿਵੇਂ ਹੁਣ ਗਰਮੀਆਂ ਨੇ ਤੇ ਲੋਕੀ ਘੱਟ ਰਹਿੰਦੇ ਤੁਹਾਨੂੰ ਪਤਾ ਖਾ ਜਾਂਦੇ ਕਹਿੰਦੇ ਕਿ ਕੁਝ ਇਹੋ ਜਿਹਾ ਪ੍ਰੋਟੀਨ ਬਣਾਓ ਜਿਹਦੇ ਨਾਲ ਤੁਹਾਡੇ ਸਰੀਰ ਨੂੰ ਤੁਸੀਂ ਸਹੀ ਰਹੋ ਕਿਉਂਕਿ ਤੁਹਾਡੇ ਲਈ ਪ੍ਰੋਟੀਨ ਹੋਣਾ ਅੰਦਰ ਬਹੁਤ ਜ਼ਰੂਰੀ ਹੈ। ਸਾਡੇ ਯੋਗਾ ਦੇ ਟੀਚਰ ਹੈ ਉਹ ਸਾਨੂੰ ਰੋਟੀਨ ਡਾਇਟ ਲਈ ਸਾਨੂੰ ਦੱਸਿਆ ਗਿਆ ਸੀ ਉਹਨਾਂ ਨੇ ਬਹੁਤ ਵਧੀਆ ਦੱਸੀ ਸੀ ਤੇ ਮੈਂ ਤੁਹਾਨੂੰ ਦੱਸਾਂਗੀ ਅੱਗੇ ਤੋਂ
ਹਾਂ -ਹਾਂ ਕੋਈ ਗੱਲ ਨਹੀਂ ਉਹ ਤਾਂ ਦੇਖੋ ਵਧੀਆ ਗੱਲ ਹੈ। ਕਿ ਆਪਾਂ ਨੂੰ ਮਤਲਬ ਸਾਰਾ ਚੀਜ਼ੇ ਬਾਰੇ ਪਤਾ ਹੁੰਦਾ ਹੈ ਤਾਂ ਵਧੀਆ ਰਹਿੰਦਾ ਸਾਡੇ ਲਈ। ਕਿਉਂਕਿ ਇਸ ਸਭ ਚੀਜ਼ਾਂ ਸਾਡੀ ਸਿਹਤ ਲਈ ਤੁਹਾਨੂੰ ਪਤਾ ਹੀ ਹੈ ਕਿੰਨੀ ਕੁਛ ਵਧੀਆ ਹੁੰਦੀਆਂ ਨੇ ਤਾਂ ਆਪਾਂ ਆਪ ਦੀ ਸਿਹਤ ਤਾਂ ਹਾ ਸਿਹਤ ਤੋਂ ਵੱਧ ਕੇ ਤਾਂ ਤੁਹਾਨੂੰ ਪਤਾ ਹੀ ਹੈ ਕੋਈ ਚੀਜ਼ ਵੀ ਨਹੀਂ ਹੁੰਦੀ ਅੱਜ ਕੱਲ ਦੇ ਟਾਈਮ ਵਿੱਚ
ਸਹੀ ਗੱਲ ਕੀਤੀ ਬਿਲਕੁਲ ਆਪਾਂ ਕਹਿੰਦੇ ਕੋਈ ਵੀ ਲੈ ਲਓ ਕੋਈ ਵੀ ਡਾਇਟ ਕੁਛ ਵੀ ਲੈ ਰਹੇ ਹੋ ਆਪਾਂ ਹਾਈ ਪ੍ਰੋਟੀਨ ਡਾਇਟ ਲੈ ਰਹੇ ਹੋ ਉਹਨੂੰ ਸ ਲੰਬੇ ਸਮੇਂ ਤੱਕ ਜਿਹੜੀ ਤੁਹਾਡੇ ਜਿਹਦੇ ਨਾਲ ਤੁਹਾਡਾ ਪੇਟ ਭਰਿਆ ਰਹੇ ਇਹੋ ਜਿਹੀ ਚੀਜ਼ ਚਾਹੀਦੀ ਆਪਾਂ ਨੂੰ ਜਿਹੜੇ ਤੁਹਾਡੇ ਅੰਦਰ ਮੈ ਹੋਵੇ ਕਿ ਤੁਹਾਡਾ ਪੇਟ ਭਰਿਆ ਹੋਇਆ ਉਹ ਤੁਹਾਨੂੰ ਫਿਰ ਬਾਰ- ਬਾਰ ਚੀਜ਼ਾਂ ਖਾਣ ਦੀ ਆਦਤ ਨਹੀਂ ਰਵਣਗੀ ਜਿਵੇਂ ਕਈ ਲੋਕੀ ਕੀ ਕਰਦੇ ਨੇ ਤੁਸੀਂ ਦੇਖਿਆ ਹੀ ਹੈ ਮਿੰਟ ਦੇ ਵਿੱਚ ਥੋੜੀ ਦੇਰ ਬਾਅਦ ਹੀ ਕਦੀ ਮੁਚ ਕੋਈ ਭੁਜੀਆ ਪਾ ਲਿਆ ਕਦੀ ਕੋਈ ਬਿਸਕੁਟ ਪਾ ਲਿਆ ਉਹ ਕਿੰਨਾ ਖਰਾਬ ਕਰਦਾ ਤੁਹਾਡੇ ਸਰੀਰ ਨੂੰ ਤੁਸੀਂ ਚੰਗੀਆਂ ਚੀਜ਼ਾਂ ਖਾਓਗੇ ਤਾਂ ਤੁਹਾਡੇ ਲਈ ਸਹੀ ਰਹੇਗਾ ਦੇਖੋ ਕਹਿ ਲਓ ਕਿ ਚਨੇ ਚ ਵੀ ਪ੍ਰੋਟੀਨ ਹੁੰਦਾ ਹੈ ਸੋਇਆ ਸੋਇਆ ਦੀ ਦਾ ਸੋਇਆ ਦੀ ਦਾਲ ਆਉਂਦੀ ਹੈ ਉਹਦੇ ਚ ਵੀ ਪ੍ਰੋਟੀਨ ਹੁੰਦਾ। ਮੂੰਗ ਮੂੰਗ ਚ ਵੀ ਪ੍ਰੋਟੀਨ ਹੁੰਦਾ ਮੂੰਗ ਦੀ ਦਾਲ ਚ ਵੀ ਰਾਜਮਾਂ ਚ ਵੀ ਨੀ ਪ੍ਰੋਟੀਨ ਹੁੰਦਾ। ਭੂਰ ਮਾਤਰਾ ਨਾਲ ਭਰੇ ਹੁੰਦੇ ਹੈ ਪਨੀਰ ਦੇ।
ਬਿਲਕੁਲ -ਬਿਲਕੁਲ। ਨਹੀਂ ਉਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਦੇਖੋ ਅੱਜ ਕੱਲ੍ਹ ਦੇ ਟਾਈਮ ਚ ਇੰਨੀ ਮਤਲਬ ਸਾਢੀ ਜ਼ਿੰਦਗੀ ਐਵੇਂ ਜਿਹੀ ਹੋ ਗਈ ਹੈ ਕਿ ਕੰਮ ਕਾਰਲ ਵਿੱਚ ਲੋਕ ਇੰਨੇ ਬਿਜ਼ੀ ਹੋ ਗਏ ਹੈਕੇ ਕਿ ਆਪਦੀ ਸਿਹਤ ਦਾ ਧਿਆਨ ਨਹੀਂ ਰੱਖਦੇ ਪਰ ਲੱਗਦਾ ਮੈਨੂੰ ਤਾਂ ਲੱਗਦਾ ਆਪਦੀ ਸਿਹਤ ਤੋਂ ਵੱਧ ਕੇ ਅੱਜ ਕੱਲ੍ਹ ਦੇ ਹਰ ਇਨਸਾਨ ਲਈ ਤੋਂ ਵਧੀਆ ਕੋਈ ਚੀਜ਼ ਹੈ ਹੀ ਨਹੀਂ ਤਾਂ ਮੈਨੂੰ ਤਾਂ ਲੱਗ ਮੈਨੂੰ ਤਾਂ ਲੱਗਦਾ ਹੈ ਕਿ ਮਤਲਬ ਹਰ ਇਨਸਾਨ ਨੂੰ ਪ੍ਰੋਟੀਨ ਵਿੱਚ ਜਿਵੇਂ ਤੁਸੀਂ ਕਿਹਾ ਡਾਇਟ ਲੈਣੀ ਚਾਹੀਦੀ ਹੈ ਜਿਵੇਂ ਆਪਾਂ ਆ ਸਪਰਾਊਟਸ ਵਗੈਰਾ ਹੁੰਦੇ ਨੇ ਉਹਦੇ ਵਿੱਚ ਵੀ। ਤੁਸੀਂ ਦੇਖਿਆ ਹੋਏਗਾ ਕਿੰਨੇ ਪ੍ਰੋਟੀਨ ਵਗੈਰਾ ਹੁੰਦੇ ਨੇ ਤਾਂ ਆਪਾਂ ਜਿਵੇਂ ਆਪਾਂ ਰਾਤ ਨੂੰ ਰੋਟੀ ਨਾ ਖਾ ਕੇ ਸਪਰਾਊਟਸ ਖਾ ਲਈ ਹੈ, ਉਹ ਵੀ ਸਾਡੀ ਸਿਹਤ ਲਈ ਕਿੰਨੀ ਵਧੀਆ ਹੈ।
ਬਹੁਤ ਵਧੀਆ ਚੀਜ਼ ਹੈ, ਜੀ ਬਿਲਕੁਲ ਤੁਸੀਂ ਮੂੰਗ ਦੀ ਦਾਲ ਲੈ ਲਓ ਮੂੰਗ ਦੀ ਰਾਤ ਨੂੰ ਭਿਓ ਕੇ ਰੱਖ ਦੋ ਤੇ ਸਵੇਰੇ ਤੁਸੀਂ ਉਹਦੇ ਵਿੱਚ ਉਹਦੇ ਚੀਲੇ ਬਣਾਓ। ਤੇ ਵੈਜੀਟੇਰੀਅਨ ਤੁਸੀਂ ਇੱਕ ਸਾਈਡ ਤੇ ਹੁੰਦਾ ਪਨੀਰ ਦਾ ਪੋਸ਼ਟਿਕ ਸਬਜ਼ੀ ਬਣਾ ਲੋ, ਇੱਕ ਤਰ੍ਹਾਂ ਦੀ ਉਹਦੇ ਵਿੱਚ ਪਿਲ ਕਰ ਵਾਸਤੇ, ਇਹ ਕਹਿ ਲਓ ਕਿ ਹੁਣ ਜਿਵੇਂ ਇਹ ਕਿਵੇਂ ਬਣਾਨੇ ਆ ਅਸੀਂ ਮੈਂ ਦਾਲ ਦੇ ਭਿਓ ਕੇ ਨਾ ਜਿਹੜੇ ਸਵੇਰੇ ਉਹਨਾਂ ਨੂੰ ਸਾਫ਼ ਕਰਕੇ ਉਹਦੇ ਵਿੱਚ ਅਦਰਕ ਤੇ, ਅਹ ਮਿਰਚ ਦੀ ਮਤਲਬ ਦਲੀ ਡਾਲ ਦਿੰਦੀ ਹਾਂ ਤੇ ਉਹਨਾਂ ਨੂੰ ਪੀਸ ਲੈਂਦੀ ਹਾਂ, ਪਾਣੀ ਪਾ ਕੇ ਤੇ ਉਹਦੇ ਮਤਲਬ ਕਹਿੰਦੇ ਪਤਲਾ ਪਲਾ ਲੇਪ ਬਣਾ ਕੇ ਉਹਦੇ ਚੀਲੇ ਬਣਾਦੀ ਹਾਂ ਤੇ ਉਹਦੇ ਵਿੱਚ ਉਹ ਵਾਲੀ ਸਬਜ਼ੀਆਂ ਸਾਰੀਆਂ ਜਿੰਨੀਆਂ ਵੀ ਸਬਜ਼ੀਆਂ ਕਦੇ ਤੁਹਾਡੇ ਪਈਆਂ ਹੁੰਦੀਆਂ, ਉਹਨਾਂ ਨੂੰ ਬਣਾ ਕੇ ਤੁਸੀਂ ਉਹਦੇ ਚ ਫਿੱਲ ਕਰਕੇ ਤੁਸੀਂ ਬਹੁਤ ਸਵਾਦ ਬਣਾ ਸਕਦੇ ਹੋ, ਆਪਣੇ ਆਪ ਨੂੰ ਕਹਿੰਦੇ ਇਹ ਵੀ ਇਹ ਤੁਹਾਡਾ ਤੋਂ ਵਧੀਆ ਉਹ ਹੈਲਥ ਹੀ ਕਹਿੰਦੇ, ਹੈਲਥ ਤੁਹਾਡੇ ਲਈ ਬਹੁਤ ਚੰਗੀ ਹੈ ਇਹਦੇ,
ਬਿਲਕੁਲ, ਬਿਲਕੁਲ, ਨਹੀਂ ਆ ਤਾਂ ਦੇਖੋ ਵਧੀਆ ਗੱਲ ਹੈ ਅੱਜ ਕੱਲ ਤਾਂ ਦੇਖੋ। ਕਿੰਨੀ ਐਵੇਂ ਜਿਹੀ ਚੀਜ਼ਾਂ ਆਦੀਆਂ ਮਾਰਕੀਟ ਚ ਬਣਾਣ ਲੋ ਨਾਲ ਵਧੀਆ, ਇਨਸਾਨ ਆਪਦੇ ਘਰੇ ਵਿੱਚ ਬਣਾਦਾ ਹੈ। ਤਾਂ ਆਪਾਂ ਦੇਖੋ ਕਿੰਨੀ ਸਾਫ਼ ਸੁਥਰੇ ਤਰੀਕੇ ਨਾਲ ਚੀਜ਼ਾਂ ਯੂਜ ਕਰਦੇ ਨੇ ਅੱਜ-ਕੱਲ ਤਾਂ ਵੈਸੇ ਮਾਰ ਵਿੱਚ ਕਈ ਜਗ੍ਹਾ ਵਿੱਚ ਵੀ ਪ੍ਰੋਟੀਨ ਡਾਇਟਸ ਕਿੰਨੀ ਵਧੀਆ, ਕਈ ਜਗ੍ਹਾ ਤਾਂ ਤਾਂ ਬਹੁਤ ਵਧੀਆ ਮਿਲਦੀ। ਹੈ ਮਿਲਦੀ ਹੈ।
ਸਹੀ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਬਿਲਕਲ ਅੱਜ-ਕੱਲ ਮਿਲਦੀ ਹੈ ਬਿਲਕੁਲ। ਪਰ ਕਹਿੰਦੇ ਆ ਕਿ ਤੁਹਾਨੂੰ ਇੱਕ ਜਿਵੇਂ, ਤੁਸੀਂ ਇੱਕ ਆਪਦਾ ਨਿਯਮ ਬਣਾਣਾ, ਤੁਸੀਂ ਤੁਹਾਡਾ ਸੋਚਣਾ ਤੁਸੀਂ ਕਿ ਮੈਂ ਹੁਣ ਸਵੇਰ ਤੋਂ ਲੈ ਕੇ ਇਹ ਤੱਕ ਸ਼ੁਰੂ ਕਰਨਾ ਹੁਣ ਤੁਸੀਂ ਸੋਚ ਲਓ ਕਿ ਸਵੇਰੇ ਉੱਠਦੇ। ਤੁਹਾਨ ਰੁਕੀ ਲੈਣਾ ਸਵੇਰੇ ਉੱਠਦੇ ਐ ਪਹਿਲਾ ਦੁੱਧ ਦੁੱਧ ਲੈ ਲਓ। ਕੋਈ ਵੀ ਕਹਿ ਲਓ ਚਨਾ ਚਨਾ ਲੈਲੋ ਭੁੰਨੇ ਹੋਏ। ਅਹ ਮੇਵੇ ਲੈ ਲਓ, ਤੁਸੀਂ ਮੇਵੇ ਘਰੇ ਪਏ ਹੁੰਦੇ ਆ ਮੇਵੇ ਵੀ ਆਪਾਂ ਰੱਖਦੇ ਹਾਂ ਭਿਓ ਕੇ ਸਵੇਰੇ ਰਾ। ਜਿਵੇਂ ਰਾਤੀ ਪਿਊ ਲੋ ਦਿਨੇ ਆ ਸਵੇਰੇ ਖਾ ਲੈਂਦੇ ਹਾਂ। ਉਹ ਉਹ ਲੈ ਲਓ, ਸਵੇਰੇ ਉੱਠ ਕੇ ਚਾਹ ਵਗੈਰਾ ਉਹਨੂੰ ਘੱਟ ਤੁਸੀਂ ਯੂਜ ਕਰੋ ਨਾਸ਼ਤੇ ਚ ਆਪਣੇ ਲੈ ਲਓ, ਜਿਵੇਂ ਹੁਣ ਆਪਾਂ ਕਰ ਜਦੋਂ। ਆਪਣਾ ਨਾਸ਼ਤਾ ਸ਼ੁਰੂ ਹੁੰਦਾ ਹੈ, ਤੇ ਆਪਾਂ ਕੀ ਵੇਖਦੇ ਹਾਂ। ਬੇਸਣ ਮੂੰਗ ਦੀ ਦਾਲ ਦਾ ਹੁੰਦਾ ਜਿਹੜਾ ਮੈਂ ਤੁੰਦ ਚ ਚੀਲਾ ਬਣਾ ਲੋ, ਪਲੱਸ ਉਹਦੇ ਨਾਲ ਕੋਈ ਦਹੀਂ ਲੈ ਲਓ। ਠੀਕ ਹੈ ਉਹੀ ਦੁਪਹਿਰ ਹੁੰਦੀ ਹੈ, ਦੋ ਦੋ ਰੋ ਸਿਰਫ ਦੋ ਰੋਟੀ ਦਾ ਸੇਵਨ ਕਰੋ। ਕਿੰਨਾ ਆਟਾ ਘੱਟ ਯੂਜ ਕਰੂੰਗੇ, ਤੁਹਾਡੇ ਸਰੀਰ ਲਈ ਉਨਾ ਵਧੀਆ ਆਟਾ ਤੇ ਚਾਵਲ। ਕਹਿੰਦੇ ਘੱਟ ਕਰਦੋ ਦੋ ਰੋਟੀ ਲਓ, ਪਲੱਸ ਦਾਲ ਲੈ ਲਓ, ਪਨੀਰ ਲੈ ਲਓ ਸਲਾਦ। ਲੈ ਲਓ ਸਲਾਦ ਦੇ ਵਿੱਚ ਕਹਿੰਦੇ ਹੈ, ਕਿ ਮਿਰਚ ਜ਼ਰੂਰ ਲਓ। ਜਿਹੜੀ ਤੁਹਾਡੇ ਸਰੀਰ ਨੂੰ ਇੱਕ ਕਹਿੰਦੇ, ਆ ਉਹ ਬਣਾ ਕੇ ਰੱਖਦੀ ਹੈ। ਤੇ ਜਿਵੇਂ ਸ਼ਾਮ ਨੂੰ ਆਦਾ ਚਨਾ ਭੁੰਨਆ ਹੋਇਆ, ਭੁੰਨਿਆ ਹੋਇਆ ਚਨਾ ਲੈ ਲਓ। ਘਰੇ ਮੂੰਗਫਲੀ ਪਈ ਆ ਮੂੰਗਫਲੀ ਲੈਲੋ ਅਹ ਇੱਕ ਸੀ ਕਹਿੰਦੇ ਉਹਨੂੰ ਨਾਮ ਨੀ ਯਾਦ ਆ ਰਹੀ, ਉਹ ਮਤਲਬ ਕਈ ਚੀਜ਼ਾਂ ਇਹ ਜੀ ਜਿਹੜੀ ਲੈ ਕੇ ਆਪ ਆਪਣੇ ਸਰੀਰ ਨੂੰ ਸਹੀ ਬਣਾ ਸਕਦੇ ਹੋ, ਔਰ ਰਾਤ ਦੀ ਰੋਟੀ ਚ ਤੁਸੀਂ ਸਿਰਫ ਅ ਜੇ ਤੁਸੀਂ ਸੁਣਿਆ ਹੋਊਗਾ, ਟੂਫੂ ਲਿਖ ਸੁਣਿਆ ਟੂਫੂ ਟੂਫੂ ਦੀ ਸਬਜ਼ੀ ਬਣਾ ਲੋ। ਤੇ ਪਲੱਸ ਸਲਾਦ ਲੇ ਲਓ ਇਹਦੇ ਨਾਲ ਤੁਹਾਡਾ ਕੀ ਹੈ, ਕਿ ਇੱਕ ਤੁਹਾਡੇ ਸਰੀਰ ਸਰੀਰ ਚ ਪੂਰੀ, ਕਹਿੰਦੇ ਸਾਡੀ ਮਸਲ ਜਿਹੜੀ, ਮਸਲਸ ਹੁੰਦੀਆਂ ਨੇ ਉਹਨਾਂ ਨੂੰ ਸਹੀ ਬਣਾਣ ਲਈ ਤੁਹਾਨੂੰ ਸਿੱਧਾ ਤਰ੍ਹਾਂ ਦਾ ਇੰਨਾ ਕੁ ਵਜ਼ਨ ਘਟਾਣ ਲਈ ਇੰਨੀ ਚੀਜ਼ਾਂ ਲੈਣੀਆਂ, ਕੀ ਸਾਡੇ ਸਰੀਰ ਲਈ ਜ਼ਰੂਰੀ ਹੈ। ਬਾਰ, ਬਾਰ ਖਾਣਾ ਹੀ ਤੁਹਾਡੇ ਸਰੀਰ ਨੂੰ ਖਰਾਬ-
ਬਿਲਕੁਲ-ਬਿਲਕੁਲ ਠੀਕ ਕਿਹਾ ਤੁਸੀਂ। ਦੇਖੋ ਪ੍ਰੋਟੀਨ ਵਾਲੀ ਡਾਇਟ ਲੈਂਦੇ, ਹਾਂ ਤਾਂ ਸਾਨੂੰ ਭੁੱਖ ਵੀ ਤੁਸੀਂ ਵੇਖ ਹੋਏਗਾ ਘਟ ਲੱਗਦੀ ਏ। ਆਪਾਂ ਜਿਵੇਂ ਸਵੇਰੇ ਆਪਾਂ ਇੱਕ ਰੂਟੀਨ ਬਣਾਂਦੇ ਆਂ ਆਪ ਦਾ ਕਿ ਆ ਆਪਾਂ ਸਵੇਰੇ ਉੱਠ ਕੇ ਜਿਵੇਂ ਤੁਸੀਂ ਚਾਅ, ਪੀ ਗੇਵੇ ਡਰਾਈ ਫਰੂਟ ਵਗੈਰਾ ਲੇਣ ਖਾ ਸਕਦੇ ਆਂ, ਉਹਦੇ ਬਾਅਦ ਆਪਾਂ ਬਰੇਕ ਫਾਸਟ ਅਗਰ ਡਾਕਟਰ ਵੀ ਇਹ ਕਹਿੰਦਾ ਕਿ ਸਾਨੂੰ ਬ੍ਰੇਕਫਾਸਟ ਹੈਵੀ ਕਰਨਾ ਚਾਹੀਦਾ ਤੇ ਜਿਹੜਾ ਰਾਤ ਦਾ ਡਿਨਰ ਹੁੰਦਾ, ਉਹ ਲਾਈਟ ਕਰਨਾ ਚਾਹੀਦਾ ਤਾਂ ਕਿ ਸਾਨੂੰ ਡਾਇਜੇਸ਼ਨ ਵਿੱਚ ਵੀ ਕੋਈ ਪ੍ਰੋਬਲਮ ਨਾਂ ਹੋ, ਤਾਂ ਮੈਨੂੰ ਤਾਂ ਲੱਗਦਾ ਏ ਕਿ ਐਸਾ ਆਪਾਂ ਆਪ ਪ੍ਰੋਟੀਨ ਡਾਇਟ ਲੈਂਣੇ ਆ, ਵਧੀਆ ਆਪ ਦੀ ਡਾਇਟ ਰੱਖਦੇ ਆਂ। ਅੱਜ-ਕੱਲ ਦਾ ਨੋਨ ਵੈਜ ਵਿੱਚ ਵੀ ਕਿੰਨਾ ਮਤ ਮਤਲਬ ਆਉਣ ਲੱਗ ਗਿਆ, ਔਰ ਜਿਵੇਂ ਕਿ ਏਅਰ ਫਰਾਇਰ ਹੋ ਗਿਆ, ਉਹਦੇ ਵਿੱਚ ਆਪਾਂ ਨੋਨ ਵੈਜ ਉਹਨੂੰ ਰੋਸਟ ਕਰ ਕੇ ਅ ਕਮ ਓਇਲ ਵਿੱਚ ਵੀ ਬਣਾ ਲੈਂ, ਬਣਾ ਸਕਦੇ ਆਂ ਤਾਂ ਉਹ ਵੀ ਸਾਡੀ ਸਿਹਤ ਲਈ ਕਿੰਨਾ ਵਧੀਆ ਹੁੰਦਾ ਏ। ਆਪਦੇ ਅੱਜ-ਕੱਲ੍ਹ ਓਪਸ਼ਨਸ ਤਾਂ ਬਹੁਤ ਆ ਗਏ ਨੇਂ ਉਹ ਸਾਡੇ ਉੱਤੇ ਆਪਦੇ ਉ ਉੱਪਰ ਡਿਪੈਂਡ ਏ ਕਿ ਆਪਾਂ ਕਿਹੜੀ ਚੀਜ਼ ਖਾਣਾ ਪਸੰਦ ਕਰਦੇ ਹਾਂ। ਅ ਵੈਜੀਟੇਵੀਅਰ ਵੈਜੀਟੇਰੀਅਨ ਲੋਕ ਤੁਹਾਨੂੰ ਪਤਾ ਏ ਉਹ ਵੈਜੀਟੇਰੀਅਨ ਚੀਜ਼ਾਂ ਈ ਖਾਂਦੇ ਨੇਂ। ਉਹ ਨੋਨ ਵੈਜ ਜਿਹੜੇ ਖਾ ਲੈਂਦੇ ਨੇਂ, ਉਹ ਨੋਨ ਵੈਜ ਖਾ ਕੇ ਆਪਦੀ ਡਾਇਟ ਨੂੰ ਵਧੀਆ ਬਣਾ ਲੈਂਦੇ ਨੇਂ।
ਬਿਲਕੁਲ ਸਹੀ ਗੱਲ ਐ ਤੁਹਾਡੀ। ਜਿਹੜਾ ਕੋਈ ਵੀ ਹਾਈ ਪ੍ਰੋਟੀਨ ਡਾਇਟ ਤੁਸੀਂ ਲੈ ਰਹੇ ਹੋ ਤਾਂ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਐ, ਕਹਿ ਲਓ ਤੇ ਇਹਨੂੰ ਮਜ਼ਬੂਤ ਬਣਾਓਗੇ ਤਾਂ ਤਹਾਨੂੰ ਉ ਮਤ ਮਤਲਬ ਤੁਹਾਡੇ ਅੰਦਰ ਆਪੋ ਆਪਣੇ ਆਪ ਹੀ ਊਰਜਾ ਆਂਦੀ ਜਾਏਗੀ। ਤੇ ਜਿਹਦੇ ਨਾਲ ਤੁਹਾਡੀ ਇਹ ਮੇਨ ਤੁਹਾਡੀ ਭੂਮਿਕਾ ਨਿਭਾਉਂਦੀ ਤੁਹਾਡੇ ਸਰੀਰ ਦੀ ਔਰ ਇਹਨੂੰ ਸਹੀ ਖਾਣ ਨਾਲ ਸਹੀ ਪ੍ਰੋਟੀਨ ਖਾਣ ਨਾਲ ਤੁਹਾਡੇ ਪ੍ ਜਿਹੜਾ ਅੰਦਰ ਤੁਹਾਡਾ ਪ੍ਰੋਟੀਨ ਦਾ ਸੇਵਨ ਏ ਉਹ ਤੁਹਾਡੇ ਸਰੀਰ ਨੂੰ ਬਹੁਤ ਵਧੀਆ ਬਣਾਂਣਾ, ਜਿਵੇਂ ਹੀ ਜਿਵੇਂ ਕਹਿ ਲਓ ਕਿ ਜਿਵੇਂ ਮਾਸ ਪੇਸ਼ੀਆਂ ਨੇਂ, ਉਹਨਾਂ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਦੀ ਬਹੁਤ ਜ਼ਰੂਰੀ ਹੈ ਉੰਦੇ ਵਾਸਤੇ ਤੇ ਹਾਈ ਪ੍ਰੋਟੀਨ ਦੀ ਬਹੁਤ ਜ਼ਰੂਰੀ ਏ, ਸਰੀਰ ਨੂੰ ਆਪਣੇ ਅੰਦਰ ਊਰਜਾ ਦੇਣ ਵਾਸਤੇ ਵੀ ਹਾਈ ਪ੍ਰੋਟੀਨ ਦੀ ਬਹੁਤ ਜ਼ਰੂਰੀ ਹੁੰਦੀ ਹੈ, ਔਰ ਸਰੀਰ ਚ ਸਮ ਲੰਬੇ ਸਮੇਂ ਤੱਕ ਭੋਜਨ ਜਿਹੜਾ ਪੇਟ ਭਰਿਆ ਰਵੇ, ਜੋ ਵੀ ਆਪਾਂ ਖਾਂਣੇ ਜਿਵੇਂ ਹੁਣ ਅੱਜ-ਕੱਲ ਤੁਸੀਂ ਦੇਖਿਆ ਨਾਂ ਮਖਾਣੇ ਵੇਖੇ ਏ। ਮਖਾਣੇ ਵੀ ਕਹਿੰਦੇ ਭੁੰਨ ਕੇ ਰੱਖ ਲਓ ਉਹਨੂੰ ਵੀ ਉਹਦੇਂ ਨਾਲ ਵੀ ਆਪਾਂ ਖਾ ਖਾ ਸਕਦੇ ਆਂ ਉਹਨੂੰ ਵੀ ਆਰਾਮ ਨਾਲ ਉਹ ਉਹ ਇਹੋ ਜਿਹੀ ਚੀਜ਼ ਐ, ਸਵੇਰੇ ਵੀ ਤੁਸੀਂ ਉੱਠਦੇ ਸਾਰ ਵੀ ਲੈ ਸਕਦੇ ਔਂ। ਤੇ ਤੁਸੀਂ ਰਾਤ ਨੂੰ ਵੀ ਲੈ ਸਕਦੇ, ਸ਼ਾਮ ਦੇ ਟਾਈਮ ਵੀ ਲੈ ਸਕਦੇ।
ਬਿਲਕੁਲ ਬਿਲਕੁਲ, ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਹੋਈ ਤਾਂ ਸਾਨੂੰ ਪਤਾ ਲੱਗਿਆ ਪ੍ਰੋਟੀਨ ਡਾਇਟ ਸਾਡੇ ਲਈ ਕਿੰਨੀ ਵਧੀਆ ਹੁੰਦੀ ਐ, ਸਤਿ ਸ਼੍ਰੀ ਅਕਾਲ।
ਜੀ, ਸਤਿ ਸ੍ਰੀ ਅਕਾਲ ਜੀ।